ਹੈਲੋ!
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ, ਸਤਿ ਸ਼੍ਰੀ ਅਕਾਲ। ਠੀਕ ਹੋਂ?
ਹਾਂਜੀ ਠੀਕ ਆਂ, ਤੁਸੀਂ ਸੁਣਾਓ ਵੀਰ ਜੀ, ਹੋਰ ਕੀ ਹਾਲ-ਚਾਲ?
ਹਾਂਜੀ ਸਭ ਵਧੀਆ।
ਹੋਰ ਕੀ ਕਰ--ਹੋਗਿਆ ਡਿਨਰ ਵਗੈਰਾ, ਹੋਗਿਆ?
ਹਾਂਜੀ ਜੀ, ਡਿਨਰ ਹੋਗਿਆ ਸੀ।
ਅੱਛਾ।
ਹਾਂ ਮੈਂ, ਹਾਂ ਮੈਂ ਵੇਟ ਹੀ ਕਰ ਰਿਹਾ, ਮੈਂ ਕਿਹਾ ਫੋਨ, ਆਇਗਾ ਇਹਨਾਂ ਦਾ।
ਹਾਂਜੀ, ਹਾਂ, ਮੈਂ ਤੁਹਾਨੂੰ ਕਿਹਾ ਸੀ ਨਾ, ਮੈਂ ਕਰਾਂਗੀ। ਥੋੜੀ ਦੇਰ ਰਾਤ ਨੂੰ ਕਰਾਂਗੀ, ਫ੍ਰੀ ਹੋਕੇ, ਦਿਨੇ ਮੈਨੂੰ ਟਾਈਮ ਹੀ ਨਹੀਂ ਮਿਲ ਪਾਇਆ ਨਾ, ਤੇ ਫੇਰ ਮੈਂ ਕਿਹਾ ਐਸ ਟਾਈਮ ਵੀ ਥੋੜੇ ਫ੍ਰੀ ਹੋ ਜਾਂਨੇ ਆਂ, ਤੇ ਤਾਂਹੀ ਮੈਂ ਕਹਿੰਨੀ ਹਾਂ ਚਲੋ ਕਰ ਲੈਂਨੇ ਆਂ।
ਦੱਸੋ ਠੀਕ ਓ? ਘਰ-ਪਰਿਵਾਰ ਸਭ ਠੀਕ ਐ?
ਹਾਂਜੀ-ਹਾਂਜੀ, ਸਭ ਠੀਕ ਏ, ਕਿਰਪਾ
ਗੜੀਅਰ ਹੋਗਿਆ?
ਹਾਂਜੀ। ਹੋਰ
ਕੀ ਕਰ ਲਏ?
ਹੋਰ ਸੁਣਾਓ, ਬਾਲ-ਬੱਚੇ ਠੀਕ? ਕਿੱਥੇ, ਕੀ ਕਰਦੇ ਪਏ, ਬੱਚੇ ਕੀ ਕਰ ਰਹੇ?
ਇਸ ਟੈਮ ਨਾਨੀ ਘਰ ਗਏ ਨੇ।
ਅੱਛਾ-ਅੱਛਾ, ਨਾਨੀ ਘਰ ਗਏ ਨੇ, ਠੀਕ ਏ। ਅੱਛਾ-ਅੱਛਾ, ਹਾਂ ਛੁੱਟੀਆਂ ਹੁਣ ਤੇ ਹੁਣ ਤੇ ਵੈਸੇ ਸਕੂਲ ਖੁੱਲਣ ਵਾਲੇ ਨੇ, ਆਣ ਵਾਲੇ ਹੋਣਗੇ, ਹੁਣ ਤੇ ਬੱਚੇ ਵੀ।
ਹੁਣ ਤੱਕ ਤੇ, ਮੈਸੇਜ ਨਹੀਂ ਆਇਆ ਸਕੂਲ ਤੋਂ ਹੀ ਇਹਨੇ ਰਹੇ ਨੇ, ਇੱਕ--ਇੱਕ ਘਹਿ ਰਹੇ ਨੇ, ਇੱਕ-ਦੋ ਨੂੰ ਖੁੱਲ ਜਾਣਗੇ, ਉਹ।
ਹਾਂਜੀ, ਹਾਂਜੀ-ਹਾਂਜੀ ਜੁਲਾਈ'ਚ ਸਭ ਦੇ ਖੁੱਲ ਜਾਂਦੇ ਨੇ, ਆਲਮੋਸਟ। ਹੂੰ, ਬਸ ਓਰ, ਹਾਂ ਹਾਂਜੀ ਸਭ ਠੀਕ ਏ, ਵਧੀਆ। ਬਸ ਵੋਈ, ਸਾਰਾ ਦਿਨ ਉਹ, ਬਸ ਥੱਕ ਜਾਂਦੇ ਨੇ। ਬਸ, ਜਲਦੀ ਫਿਰ ਕਹਿੰਦੇ ਨੇ ਮੈਨੂੰ ਤੇ ਡਿਨਰ ਕਰਕੇ ਬਸ ਉਹਨਾ ਨੂੰ ਹੁੰਦਾ, ਮੈਂ ਸੋ ਜਾਵਾਂ। ਹਾਂ, ਉਹਨਾਂ ਨੂੰ ਜਲਦੀ ਸੋ ਜਾਂਦੇ ਨੇ, ਉਹਨਾਂ ਸਵੇਰੇ ਵੀ ਉੱਠਦੇ ਨੇ ਨਾ ਜਲਦੀ ਵੈਸੇ ਹੈਲਥ ਨੂੰ ਲੈਕੇ ਨਾ ਬੜੇ ਕੌਸ਼ੀਅਸ ਹੈਗੇ ਨੇ, ਸਵੇਰੇ ਉ ਉੱਠ ਜਾਂਦੇ ਨੇ, ਅਹ ਪੰਜ, ਸਾਢੇ ਪੰਜ ਵਜੇ ਉੱਠ ਜਾਂਦੇ ਨੇ, ਸਪੈਲ ਹਾਂਜੀ ਤੇ ਵੌਕ ਤੇ ਜਾਂਦੇ ਨੇ ਪਹਿਲੇ, ਫਿਰ, ਹਾਂਜੀ ਫਿਰ ਓ ਤੇ ਪਾਰਕ ਓ ਵਿੱਚ, ਹਾਂਜੀ।
ਵੌਕ ਵਗੈਰਾ ਬੜੀ ਜ਼ਰੂਰੀ ਹੈ, ਵੌਕੀਂਗ ਕਰਨੀ ਤਾ
ਹਾਂਜੀ, ਤੇ ਓ ਵੋਕ ਤੇ ਜਾਂਦੇ ਨੇ ਪਹਿਲੇ, ਫਿਰ ਉੱਥੇ ਅ ਐਕਸਰਸਾਈਜ਼ ਲੱਗੀ ਅੱਜ ਕੱਲ ਤੁਹਾਨੂੰ ਪਤਾ ਈ ਆ ਹਰ ਪਾਰਕ ਇਚ ਲੱਗੀ ਹੁੰਦੀ ਹੈ। ਐਕਸਰਸਾਈਜ਼ ਦੀ, ਹਾਂ ਉਹ ਫਿਰ ਐਕਸਰਸਾਈਜ਼ ਕਰਦੇ ਨੇ ਅੱਧਾ ਘੰਟਾ। ਅੱਧਾ ਘੰਟਾ ਯੋਗਾ ਕਰਦੇ ਨੇ। ਮਤਲਬ ਹਾਂਜੀ, ਹਾਂਜੀ ਬਹੁਤ ਹੈਲਥ ਦਾ ਧਿਆਨ ਰੱਖਦੇ ਨੇ, ਅਸੀਂ ਵੀ ਸਾਨੂੰ ਵੀ ਕਹਿੰਦੇ ਨੇ ਪਰ ਅਸੀਂ ਜੋ ਲ-ਲੇਡੀਜ਼ ਹੁੰਦੀਆਂ ਨਾ ਸਾਨੂੰ ਕੰਮ ਦਾ ਲਾਲਚ ਹੁੰਦਾ ਐ ਅਸੀਂ ਘਰ ਦਾ ਕੰਮ ਕਰਨਾ ਏ, ਫੇਰ ਮੈਨੂੰ ਕਈ ਵਾਰੀ ਕਹਿਣਗੇ, ਨਹੀਂ
ਘਰ ਦਾ ਕੰਮ ਜੱਲਦੀ ਨਿਬੜ ਜੇ।
ਹਾਂਜੀ, ਸਾਨੂੰ ਲਾਲਚ ਹੁੰਦੈ ਕੰਮ ਕਰਨ ਦਾ। ਫੇਰ ਕਈ ਵਾਰ ਕਹਿਣਗੇ ਨਹੀਂ ਤੈਨੂੰ ਵੀ ਜਾਣਾ ਚਾਹੀਦਾ ਏ ਤੇ ਬਹੁਤ ਕਹਿੰਦੇ ਨੇ। ਫੇਰ ਮੈਂ ਕਹਿੰਨੀ ਆ ਮਨੀ ਮੈਂ ਘਰ ਈ ਯੋ ਯੋਗਾ ਕਰ ਲੈਨਗੇ, ਤੁਸੀਂ ਜਾਓ ਫੇਰ ਘਰ ਈ ਕਰ ਲੈਂਨੀ ਆਂ, ਥੋੜ੍ਹੀ ਬੌਤ। ਯੋਗਾ ਉਹੀ ਨਾ ਅੱਜ -ਕੱਲ ਇਹ ਏ ਨਾ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ
ਅੱਜ- ਕੱਲ ਦਾ ਖਾਣ ਖਾਨ- ਪਾਨ ਈ ਇਤਨਾ ਉਲਟ -ਪੁਲਟ ਸਭ ਕੁਛ, ਮੈਂ ਕਹਿੰਨਾ ਵਈ ਖ਼ਰਾਬ ਹੀ ਹੋਏਆ ਬਹੁਤ ਇਸ ਟਾਇਮ ਖਾਨ- ਪਾਨ ਵੀ ਨਾ, ਸਾਡਾ ਹੀ ਲਾ ਤੁਸੀਂ ਸਾਡੇ ਸਾਡੇ ਈ ਲਾ ਲਓ ਅਸੀਂ ਵੀ ਖਾਣਪਣ ਬਸ ਮੂੰਹ ਸਵਾਦ ਨੇ, ਬਾਕੀ ਹੈਲਥ, ਬਾਕੀ ਹੈਲਥ ਤੇ ਖ਼ਰਾਬ ਹੀ ਓ ਤੇ ਹੈ। ਅੱਜ ਕੱਲ੍ਹ ਅੱਜ-ਅੱਜ ਕੱਲ੍ਹ-ਅੱਜ ਕੱਲ੍ਹ ਬੱਚੇ ਮੁੜਦੇ ਫਿਰ ਇਸ ਚੀਜ਼ ਤੋਂ।
ਸਹੀ ਗੱਲ ਏ ਬੱਚੇ ਤੇ ਬਹੁਤ ਹੀ ਜ਼ਿਆਦਾ ਜੰਕ ਫੂਡ ਖਾਣ ਲੱਗ ਗੇ ਨੇ ਅੱਜ ਕੱਲ੍ਹ। ਅਸੀਂ ਤੇ, ਹਾਂ ਅਸੀਂ ਤੇ ਦੇਖੋ ਸਾਡੇ ਟਾਈਮਸ ਤੇ ਇੰਨਾ ਜੰਕ ਫੂਡ ਹੁੰਦਾ ਈ ਨਹੀਂ ਸੀ। ਉਸ ਟੈਮ ਤੇ ਸਾ, ਹਾਂਜੀ ਸਾਡਾ ਟਾਈਮ ਤੇ ਫੇਰ ਵੀ ਚੰਗਾ ਸੀ ਬਹੁਤ।
ਮੈਂ ਕਹਿਨਾ ਸੌ ਗੁਣਾ ਚੰਗੇ ਸੀ ਸਾਡਾ ਟਾਈਮ ਤਾਂ ਬਹੁਤ ਵਧੀਆ।
ਹਾਂਜੀ, ਉਹੀ ਨਾ ਤੇ ਹੁਣ ਤੇ ਬੱਚੇ ਤੇ ਸਮਝੋ ਮੰਨਦੇ ਈ ਨੀ ਹੈਗੇ ਉਹਨਾਂ ਨੂੰ ਤੇ ਸ਼ਾਮ ਪੈਂਦੀ ਏ ਤੇ ਬਸ ਕੁਛ ਨਾ ਕੁਛ ਉਹਨਾਂ ਨੂੰ ਚਾਹੀਦਾ ਈ, ਚਾਈਦਾ ਹੈ ਚਾਇ
ਟਾਇਮ- ਟਾਇਮ, ਤੇ ਚੱਕੇ ਵੇਲੇ ਦੀ ਗੱਲ ਏ ਤਾਈਂ ਤੇ, ਬੱਚਿਆਂ ਦੀ ਗਰੋਥ ਨੀ ਵੱਧਦੀ। ਖਾਨ- ਖਾਨ ਪਾਨ ਵੀ ਉੱਥੇ ਹੈ ਨੀ ਬਿਲਕੁਲ ਵੀ।
ਸਈ ਕੈ ਰਹੇ ਓ ਬਿਲਕੁਲ, ਹਾਂ ਬੱਚਿਆਂ ਦੇ ਦੇਖੋ ਅ ਸ਼ਰੀਰ ਕਿਸਰਾ ਭਾਰੇ ਸ਼ਰੀਰ ਬੱਚੇ ਬੌਤ ਹਾਂਜੀ। ਫੁੱਲੀ ਜਾ ਰੇ ਨੇ ਜਿਵੇਂ ਨਾ ਬੱਚੇ ਹੈਵੀ ਵੇਟ। ਵੇਟ ਬੌਤ ਗੇਨ ਕਰ ਰਹੇ ਨੇ ਬੱਚੇ ਐ ਬਰਗਰ ਵਗੈਰਾ ਚੀਜ਼ਾਂ, ਜੰਕ ਫੂਡ ਖਾਨ ਨਾਲ ਨਾ, ਏਨਾ ਵੇਟ ਗੇਨ ਕਰ ਰੇ ਨੇ ਬੱਚੇ ਕੀ ਤੁਸੀਂ ਮੈਂ ਤਾ ਖੁਦ ਦੇਖ ਕੇ ਹੈਰਾਨ ਹੋ ਜਾਂਨੀ ਆਂ, ਆਪਨਾ ਭਾਰ ਈ ਨੀ ਸੰਭਾਲ ਪਾਂਦੇ, ਕਈ ਬੱਚਿਆਂ ਨੂੰ ਮੈਂ ਦੇਖ ਦੇਖਨੀ ਆ ਤੇ
ਮੈ ਕਹਨਾ ਆਪਨਾ ਬਚ ਪੈਕਟ ਵਗੈਰਾ ਖਾਂਦੇ ਨੇ, ਲੇਸ- ਚਿਪਸ ਹੋ ਗਏ ਪਤਾ ਨੀ ਕੇਹੜੇ-ਕੇਹੜੇ ਪੈਕਟ ਆਂਦੇ ਨੇ ਓਹ ਖਾਂਦੀਏ ਨੇ। ਮਨਾ ਕਰੋ ਤੇ ਫੇਰ, ਮਨਾ ਕਰੋ ਤੇ ਤਾਨੂੰ ਪਤਾ ਏ, ਅੱਜ -ਕੱਲ ਦੇ ਬੱਚੇ ਕਿਵੇਂ ਏ ਕਰਦੇ ਨੇ।
ਨਈ ਅੱਜ- ਕੱਲ ਦੇ ਬੱਚੇ ਨਈ ਸੁਣਦੇ ਜੀ ਕੋਈ ਵੀ ਗੱਲ ਤੁਸੀਂ
ਸਾਡੇ -ਸਾਡੇ ਟਾਈਮ ਤੇ ਬੜਾ ਵਧੀਆ ਮੈਂ ਕੈਨਾ ਬਹੁਤ ਵਧੀਆ ਸੀ।
ਹਾਂਜੀ, ਦੇਖਲਓ ਅਸੀਂ ਤੇ ਦੇਖੋ, ਜੋ ਮੰਮੀ ਨੇ ਦੇ ਦਿੱਤਾ ਬਣਾ ਕੇ ਓਹੀ ਖਾ ਲੇਆ ਅਸੀਂ ਕ
ਬਸ ਕੱਲ ਦੇ ਬੱਚੇ ਸਕੂਲ ਵੀ ਗਏ ਕਹਿਨਗੇ ਮੈਗੀ ਲੈਕੇ ਜਾਨੀ ਮੈਂ।
ਹਾਂਜੀ, ਉਨ੍ਹਾਂ ਦਾ ਤੇ ਪ੍ਰੋਪਰ ਡਾਇਟ ਚਾਰਟ ਬਨਿਆ ਹੁੰਦੈ ਛੋਟੇ- ਛੋਟੇ ਬਚ ਬੱਚਿਆਂ ਦਾ ਡਾਇਟ ਚਾਰਟ ਬਣਾ ਦਿੰਦੇ ਨੇ, ਸਕੂਲਾਂ ਵਾਲੇ ਵੀ। ਅ ਕੁਛ ਨਾ ਕੁਛ ਰੋਜ਼ ਅਲੱਗ ਚੀਜ਼ ਬਣਾ ਕੇ ਦੇਣੀ ਏ ਲੰਚ ਵਿਚ ਬੱਚੇ ਨੂੰ, ਛੋਟੇ ਬੱਚਿਆਂ ਨੂੰ ਵੀ।
ਲੇਡੀਜ਼ ਫੇਰ ਵੀ ਫਰੀ ਕਿੱਥੇ ਹੋ ਪਾਂਦੀ ਏ, ਆਪਨਾ ਧਿਆਨ ਕਿੱਥੇ ਰੱਖ ਪਾਂਦੀ ਏ।
ਬੱਚੇ ਦੀ ਹੈਲਥ ਵਗੈਰਾ, ਬੱ ਬੱਚਿਆਂ ਦੀ ਹੈਲਥ ਖ਼ਰਾਬ ਹੁੰਦੀ ਐ। ਮੈਡਮਾਂ ਨੇ ਕਹਿਣਾ ਕਿ ਅੱਜ ਇਹ ਵਾਲਾ ਡੇ ਐ, ਅੱਜ ਇਹ ਵਾਲਾ ਡੇ ਐ, ਅੱਜ ਇਹ ਲੈਕੇ ਆਣਾ ਏ ਅੱਜ। ਓਹ ਲੈਕੇ ਔਣਾ, ਇਆ ਨੀ ਰੱਖਣਾ ਇਹ ਨੀ ਸਮਝਾਂਦੇ, ਬਈ ਓਹ ਸਕੂਲ ਵਿੱਚ ਸਮਝਾਣ ਬੱਚਿਆਂ ਨੂੰ, ਬਈ ਜੰਕ- ਫੂਡ ਬਿਲਕੁਲ ਨਹੀਂ ਖਾਣਾ।
ਹਾਂਜੀ।
ਹੁਣ ਤਾਂ ਕਹਿੰਦੇ ਵੀ ਲੈ ਕੇ ਆਵੋ ਮਤਲਬ ਮੈਡਮਾਂ ਦੇ ਮੈਂ ਦੱਸ, ਮੈਡਮਾਂ ਦੇ ਖਾਣੇ ਹੁੰਦੇ ਨੇ ਨਾਲ ਬੈਠ ਕੇ।
ਹਾਂਜੀ ਇਹ ਤੇ ਹੈ, ਥੋੜਾ-ਥੋੜਾ ਤੇ ਬੱਚਿਆਂ ਚ ਵਾਈਟ ਲੈ ਲੈਂਦੀਆਂ ਹੋਣਗੀਆਂ, ਅਸੀਂ ਕਿਹੜਾ ਦੇਖਣ ਜਾਂਦੇ ਆਂ। ਉਹ ਤੇ ਹੈ ਹੀ ਏ, ਹੂੰ ਉਹੀ ਨਾ ਬਸ ਓਹੀ। ਬਸ ਉਹੀ ਤੇ ਮੈਂ ਕਹਿ ਰਹੀ ਹਾਂ, ਮੈਂ ਖੁਦ ਅਸੀਂ ਆਪ ਆਪਣੇ ਆਪ ਦਾ ਅਸੀਂ ਵੀ ਤੇ ਲੋ ਲੋਕ ਆਪਣਾ ਧਿਆਨ ਨੀ ਦੇ ਪਾਂਦੇ ਨਾ, ਅਸੀਂ ਵੀ ਤੇ ਨੀ ਨਾ ਅਹ ਵੀ ਦੇਖੋ ਅਸੀਂ ਤੇ ਆਪਣੇ ਬੱਚਿਆਂ ਚ ਹੀ, ਘਰ ਪਰਿਵਾਰ ਚ ਹੀ ਬਿਜ਼ੀ ਰਹਿੰਦੇ ਆਂ। ਜਿਵੇਂ ਅਸੀਂ ਆਪਣਾ ਖੁਦ ਦਾ ਵੀ ਤੇ ਧਿਆਨ ਨੀ ਰੱਖ ਪਾਂਦੇ ਆ ਨਾ, ਅਸੀਂ ਸਾਨੂੰ ਵੀ ਖੁਦ ਨੂੰ ਹੀ ਹੈਲਦੀ ਡਾਇਟ ਲੈਨੀ ਚਾਹੀਦੀ ਏ, ਜਿਵੇਂ ਏਜ ਦੇ ਹਿਸਾਬ ਨਾਲ ਥੋੜਾ
ਅੱਜ -ਕੱਲ, ਪਤਾ ਨੀ ਅੱਜ- ਕੱਲ ਮੈਂ ਕਹਿ ਰਿਹਾ, ਕੁਛ ਵੀ ਚੀਜ਼ ਹੈਲਥੀ ਹੈਲਥੀ ਨੀ ਹੈਗੀ ਇਹ, ਹੈਲਦੀ ਹੈ ਹੀ ਨੀ ਬਿਲਕੁਲ, ਮੈਂ ਕਹਿ ਰਿਹਾ, ਹਰ-ਹਰ ਇੱਕ ਚੀਜ਼ ਮਿਲਾਵਟ ਹੈ ਦੁੱਧ ਵੀ। ਤੇ ਦਹੀ ਵਿੱਚ ਠੀਕ ਏ, ਸਬ ਸਬਜ਼ੀਆਂ-ਸਬਜ਼ੀਆਂ ਵੈਸੇ ਟੀਕੇ ਲੱਗੇ ਹੁੰਦੇ ਨੇ।
ਬਿਲਕੁਲ ਜੀ ਬਿਲਕੁਲ, ਓਹੀ ਤੇ ਮੈਂ ਕਹਿ ਰਹੀ ਆਂ। ਅਸੀਂ ਪੀ ਰਹੇ ਹਾਂ ਦੁੱਧ, ਅਸੀਂ ਕਹਿ ਰਹੇ ਹਾਂ, ਸਾਨੂੰ ਤੇ ਅ ਅੱਛਾ ਚਲੋ ਅ ਅੱਛਾ ਏ, ਅੱਛੀ ਚੀਜ਼ ਪੀ ਰਿਹਾ ਆਂ, ਪਰ ਸਾਨੂੰ ਇਹ ਨੀ ਪਤਾ ਨਾ
ਅੱਜ ਮਿਲਾਵਟ ਕਿੰਨੀ ਏ ਪਾਣੀ ਦੀ।
ਉਹਦੇ ਚ ਕਿੰਨ ਕਿੰਨੀ ਮਿਲਾਵਟ ਕੀ ਤੇ ਅਸੀਂ ਫਰੂਟ ਖਾਂਨੇ ਆਂ, ਅਸੀਂ ਕਹਿੰਨੇ ਆਂ, ਅਸੀਂ ਤੇ ਫਰੂਟ ਖਾ ਰਹੇ ਆਂ, ਅਸੀਂ ਤੇ ਹੈਲਦੀ ਹੋ ਰਹੇ ਆਂ। ਪਰ ਇਹ ਨੀ ਪਤਾ ਕਿ ਫਰੂਟਸ ਦੇ ਵਿੱਚ ਕਿਹੜੀ ਉਹਨਾਂ ਨੇ
ਹਾਂ-ਹਾਂ, ਔਰਗੈਨਿਕ ਐ ਬਿਲਕ ਬਿਲਕੁਲ ਹੈ ਹੀ ਨੀ ਬਿਲਕੁਲ, ਅੱਜ ਦੇ ਟਾਈਮ ਚ ਨਾ ਸਬਜ਼ੀ ਨਾ ਫੂਡ ਕੁਝ ਔਰਗੈਨਿਕ ਨਹੀਂ ਗਾ, ਸਾਰੇ- ਸਾਰੇ- ਸਾਰੇ ਇੰਜੈਕਸ਼ਨ ਲੱਗੇ ਹੁੰਦੇ ਇਹਨਾਂ ਨੂੰ।
ਇੰਜੈਕਸ਼ਨ ਲੱਗੇ ਹੁੰਦੇ ਐ, ਔਰ ਕਲਰ ਵੀ ਅੱਜ-ਕੱਲ ਤੇ ਕਲਰ ਵੀ ਕਰਨ ਲੱਗ ਗਏ ਨੇ, ਮੈਂ
ਹਾਂ-ਹਾਂ, ਮੈਂ ਦੇਖਿਆ ਉਹ ਜਿਹੜੇ ਸੇਬ ਨੀ ਹੁੰਦੇ
ਹਾਂਜੀ ਐਪਲਸ ਦੇ ਉੱਤੇ, ਬਿਲ ਹਾਂਜੀ
ਦੀ ਸ਼ਾਇਨਿੰਗ ਮਾਰਦੇ ਨੇ, ਫਿਰ ਉਹ ਉਤਾਰ ਕੇ ਦਿਖਾਂਦੇ ਨੇ ਮੋਮਜ਼ ਸ਼ਾਇਨਿੰਗ ਹੁੁੰਦੀ ਮੈਂ ਕਿਹਾ ਯਾਰ, ਦੋ ਬੀ ਐ ਬੰਦਾ ਖਾਏ ਕੀ ਯਾਰ
ਸਹੀ ਕਹਿ ਰਹੇ ਹੋ, ਮੈਂ ਖੁੱਦ ਦੇਖਿਆ।
ਸਿਹਤ- ਸਿਹਤ ਆਪੇ ਖ਼ਰਾਬ ਹੋਣੀ ਏ, ਚਾਹੇ ਉਹ ਵੱਡੇ ਹੋਣ ਚਾਹੇ ਛੋਟੇ ਹੋਣ।
ਹਾਂ ਤੇ ਫੇਰ ਅੱਜ- ਕੱਲ੍ਹ ਉਹੀ ਨਾ, ਕਿਸੇ ਚੀਜ਼ ਦਾ ਐਹ ਤੇ ਅ ਆਪਣਾ ਹੀ ਇਹ ਤੇ ਇਹਦਾ ਤੇ ਇੱਕ ਈ ਹੱਲ ਏ, ਆਪਣਾ ਹੀ ਫਾਰਮ ਹਾਊਸ ਬਣਾਓ, ਉੱਥੇ ਆਪਣੇ ਹੱਥ ਨਾਲ ਸਬਜ਼ੀਆਂ ਲਗਾਓ। ਫਰੂਟਸ ਲਗਾਓ, ਹੋਰ ਤੇ ਕੋਈ
ਮੇਰੇ ਇਹਨਾਂ ਵਰਗੀ ਹੈਗੀ ਏ ਨੇ ਅੰਮ੍ਰਿਤਸਰ, ਉਹਨਾਂ ਦਾ ਹਾਂ ਬਸ ਹੋ ਗਿਆ, ਆਪਣਾ ਉਹ ਆਪਣਾ ਉੱਥੇ ਔਰਗੈਨਿਕ ਸਬਜ਼ੀ ਹੀ ਉਗਾਉਂਦੇ ਨੇ, ਆਪਣੀ ਉਹ।
ਉਹੀ ਤੇ ਕਹਿ ਰਹੀ ਆਂ, ਹੋਰ ਇਸ ਤੋਂ ਇਲਾਵਾ ਤੇ ਹੋਰ ਕੋਈ ਐਦਾ ਇਲਾਜ ਹੈ ਈ ਨੀ ਏ ਅੱਜ-ਕੱਲ।
ਉਸ ਦਿਨ ਮੈਂ ਗਿਆ ਸੀ ਮੈਂ ਨਾ ਪਿੱਛੇ ਵਾਈਫ ਨੂੰ ਛੱਡਨ ਗਿਆ ਸੀ ਓ ਸਿਸਟਰ ਨੇ ਕਿਆ ਸੀ ਕਰੇਲੇ ਲੈ ਜੀ। ਤੇ ਮੈਂ ਕਿਆ ਸੱਚੀ ਮੈਂ ਸੱਚੀ ਕਰੇਲੇ ਖਾਦੇ ਨਨ ਇੰਨੇ ਟੇਸਟੀ ਕਰੇਲੇ ਓਰ ਬਿਲਕੁਲ ਹਰੇ ਓਰ ਓਰਗੈਨਿਕ।
ਫਰਕ ਹੂੰ, ਉਦਾ ਟੇਸਟ ਈ ਅਲੱਗ ਆਏਗਾ ਓਸ ਚੀਜ਼ ਦਾ ਤੇ ਟੇਸਟ ਈ ਅਲੱਗ ਆਏਗਾ।
ਐ ਤੇ ਸਈ ਗਲ ਏਐ।
ਹਾਂ, ਅਸੀਂ ਕਿਚਨ ਗਾਰਡਨ ਵੀ ਬਣਾ ਸਕਨੇ ਆ, ਛੱਤ ਉੱਤੇ ਵੀ ਵੈਸੇ ਬਣ ਜਾਂਦਾ ਐ। ਅਛ ਹਾਂਜੀ ਇੱਕ ਫੈਮਲੀ ਤੇ ਜਿਵੇਂ ਇੱਕ ਫੈਮਿਲੀ ਦੀ ਜਿਵੇਂ ਨੀਡ ਪੂਰੀ ਹੋ ਸਕ ਦੀ ਅਗਰ ਅਸੀਂ ਕਿਚਨ ਗਾਰਡਨ, ਕਿਚਨ ਗਾਰਡਨ
ਯਾਂ ਤੇ, ਹਾਂਜੀ-ਹਾਂਜੀ ਹੋ ਸਕਦਾ ਬਿਲਕੁਲ ਹੋ ਸਕਦੀ ਏ।
ਹਾਂਜੀ, ਤੇ ਮੈਂ ਤੇ ਥੋੜਾ ਬੌਤ ਲਗਾਇਆ ਵੀ ਹੋਇਆ ਐ ਪੁਦੀਨਾ ਵਗੈਰਾ। ਅਪਣੀ ਛੱਤ ਉੱਤੇ ਮੈਂ ਤੇ ਪੁਦੀ ਹਾਂਜੀ, ਪੁਦੀਨਾ ਲਗਾਇਆ ਦਾ, ਲਸਣ ਲਗਾਇਆ ਦਾ, ਨਿੰਬੂ ਲਗਾਏ ਦੇ ਨੇ। ਸਰਦੀਆਂ ਚ ਹੁਣ ਜਿਵੇਂ ਸਰਦੀਆਂ ਚ ਲੱਗਦੀ ਹਰੀ ਮਿਰਚ। ਹਰੀ ਮਿਰਚ ਵੀ ਲਗਾ ਲੈਨੀ ਆ ਹਾਂਜੀ ਥੋੜਾ ਬੌਤ ਤੇ ਮੈਂ ਵੀ ਕਰ ਲੈਨੀ ਆ ਵੈਸੇ। ਥੋੜਾ ਜਿਆ ਕਿਚਨ ਗਾਰਡਨ ਤੇ ਮੈਂ ਵੀ ਬਣਾਇਆ ਦਾ ਵੈਸੇ। ਤੇ ਅੱਛਾ ਰੈਂਦਾ ਐ ਹਾਂਜੀ ਤੇ ਉਹੀ ਨਾ ਜਿਦੇ ਕੋਲ ਜਗ੍ਹਾ ਹੋਏ
ਹੂੰ ਬਿਲਕੁਲ ਸਈ ਗੱਲ ਐ।
ਜਗ੍ਹਾ ਹੋਏ ਤੇ ਫੇਰ ਈ ਕੋਈ ਬਣਾ ਸਕਦਾ ਨਾ, ਹਰ ਕੋਈ ਨੀ ਬਣਾ ਸਕਦਾ ਨਾ ਐ ਹੋ ਜਾਂ ਹਾਂਜੀ, ਜਗ੍ਹਾ ਵੀ ਚਾਈ
ਹੂੰ-ਹੂੰ, ਜਗ੍ਹਾ ਚਾਈਦੀ ਏਨਾ ਫਿਰ। ਨੇ ਅਪਣਾ ਦੇਖ ਰੇਖ ਵੀ ਚਾਈਦੀ ਅੱਛੀ ਤਰ੍ਹਾਂ ਨੂੰ ਨਾਲੇਜ ਵੀ ਹਾਂਜੀ, ਬਿਲਕੁਲ ਸਈ ਗੱਲ ਐ। ਉਨਾਂ ਕੋਲ ਉਨਾਂ ਬਕਾਇਦਾ ਮਾਲੀ ਲਬਿਆ ਦਾ ਉਨਾਂ ਨੇ ਬਿਲਕੁਲ ਓਰਗੈਨਿਕ ਸਬਜ਼ੀਆਂ ਅਸਤੇ।
ਜੇ ਵੱਡੇ ਲੈਵਲ ਤੇ ਹੋਏ ਫਿਰ ਤੇ ਮਾਲੀ ਲਾ
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਓ ਕਾਫ਼ੀ ਵੱਡਾ ਬਣਾਇਆ ਹੋਇਆ ਓਨਾਂ ਦਾ ਫਾਰਮ ਹਾਊਸ ਐਨਾ।
ਹਾਂ, ਫਾਰਮ ਹਾਊਸ ਚ ਤੇ ਮਾਲੀ ਲੱਗੇਗਾ ਫਿਰ ਹਾਂਜੀ। ਹਾਂ, ਨਈ ਅੱਛਾ ਰੈਂਦਾ ਹੈ ਅਪਣੇ ਘਰ ਦੀ ਸਬਜ਼ੀ ਤੇ ਉਸ ਤੋਂ ਵਦੀਆ ਤੇ ਕੋਈ ਰੀਸ ਈ ਨਈ ਹੈਗੀ।
ਓ ਹੈ ਈ, ਓ ਘਰ ਈ ਦੁੱਧ ਲੈਂਦੇ ਨੇ ਅਪਣਾ ਚੌਆਵਾ ਦੁੱਧ ਲੈਂਦੇ ਨੇ।
ਹਾਂਜੀ-ਹਾਂਜੀ, ਓ ਪੰਜਾਬ ਵਿਚ ਤੇ ਮੈਂ ਕੈਂਨੀ ਆ ਕੋਈ ਰੀਸ ਨਈ ਹੈਗੀ ਦੁੱਧ, ਦਹੀਂ ਦੀ ਪੰਜਾਬ ਦੇ।
ਮੈਂ ਕੈਣਾ ਵਦੀਆ ਬੌਤ ਵਦੀਆ ਮੈਂ ਕਿਆ ਉੱਥੇ ਪਾਣੀ ਦਾ ਬੜਾ ਫਰਕ ਜੇ। ਪਾਣੀ ਬੜਾ ਫਰਕ ਇੱਥੇ ਸਾ ਸਾਡੇ ਸਾਡੇ ਇੱਥੇ ਤੇਜ਼ਾਬੀ ਪਾਣੀ ਹੈ ਕੱਲ
ਹਾਂਜੀ, ਤੇਜ਼ਾਬੀ ਪਾਣੀ ਬਿਲਕੁਲ, ਬਿਲਕੁਲ। ਹੂੰ, ਹੂੰ, ਹੂੰ। ਸਈ ਕੈ ਰਏ ਓ। ਫੈਕਟਰੀਆਂ ਕਰਕੇ ਹਾਂਜੀ, ਪੋਲਿਊਸ਼ਨ ਈ ਪੋਲਿਊਸ਼ਨ ਏ ਸ਼ਹਿਰਾਂ ਚ।
ਸਾਡੇ ਏਥੇ ਕੁਛ ਜੈਦਾ ਈ ਐ ਕਿਉਂਕਿ ਇੱਕ ਤਾਂ ਗਰਮੀ ਐ ਠੀਕ ਏ ਉਸ ਤੋਂ ਬਾਦ ਅਪਣਾ ਫੈ ਫੈਕਟਰੀਆਂ ਦੀ ਗਰਮੀ ਚ।
ਹਾਂਜੀ, ਹਾਂਜੀ, ਹਾਂਜੀ, ਐ ਤੇ ਹੈ।
ਓਦਰੋਂ ਧੂਆਂ ਇਤਨਾ ਗੰਦਾ, ਤੇ ਸੇਹਤ ਆਪੇ ਖਰਾਬ ਹੋਣੀ ਵੇਖੋ ਜੀ।
ਹਾਂਜੀ।
ਵਦੀਆ ਐ ਬਸ, ਵੇ ਤੜਕੇ ਦੀ ਵੈਸੇ ਐ ਜੇੜੀ ਤਾਜ਼ੀ ਹਵਾ ਦਾ
ਹਾਂਜੀ-ਹਾਂਜੀ ਸਬ ਤੋਂ ਬੈਸਟ ਐ। ਚਲੋ, ਚਲੋ ਠੀਕ ਐ ਵੀਰ ਜੀ ਫੇਰ ਕਰਾਂਗੀ ਫੋਨ। ਦੇਰ ਹੋ ਗਈ ਉਨੂੰ ਹਾਂਜੀ ਠੀਕ ਏ ਜੀ ਸਾਸ੍ਰੀ ਕਾਲ ਜੀ ਸਾਸ੍ਰੀ ਕਾਲ।